ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਹੋਰ ਕਿਵੇਂ ਓ
ਮੈਂ ਵਧੀਆ ਤੁਸੀਂ ਦੱਸੋ
ਮੈਂ ਵੀ ਵਧੀਆ ਹੋਰ ਘਰ ਸਭ ਵਧੀਆ
ਹਾਂਜੀ ਹਾਂਜੀ ਘਰ ਤੋਂ ਸਭ ਵਧੀਆ ਹੈ ਹੋਰ ਤੁਸੀਂ ਦੱਸੋ ਮੰਮੀ ਪਾਪਾ ਠੀਕ ਐ ਤੁਹਾਡੇ
ਹਾਂਜੀ ਸਭ ਵਧੀਆ ਹੋਰ ਤੁਸੀਂ ਦੱਸੋ
ਬਸ ਯਾਰ ਮੈਂ ਤਾਂ ਹੁਣ ਬੈਠੀ ਸੀ ਨਾ ਮੈਂ ਹੁਣ ਸੋਚਿਆ ਤੈਨੂੰ ਕਾਲ ਕਰਕੇ ਥੋੜਾ ਸ ਥੋੜਾ ਦਿਮਾਗ ਖਾ ਲਾ ਤਤ ਤੇਰਾ
ਅੱਛਾ ਹੋਰ ਅੱਜ ਕੱਲ੍ਹ ਕੀ ਕਰ ਰਹੀ ਸੀ
ਅੱਜ ਕੱਲ ਤਾਂ ਕੁਛ ਨੀ ਮੇਰੇ ਵੀਰੇ ਦਾ ਵਿਆਹ ਹੈਗਾ ਨਾ ਤਾਂ ਮੈਂ ਉਸ ਕਰਕੇ ਉਸੇ ਬਿਜ਼ੀ ਹੁੰਦੀ ਐ ਅੱਜ ਕੱਲ ਪੂਰਾ ਪੂਰਾ ਦਿਨ ਨਿਕਲ ਜਾਂਦਾ ਐ ਪੂਰਾ ਪਤਾ ਹੀ ਨਹੀਂ ਲੱਗਦਾ ਕਿਵੇਂ ਜਾਂਦਾ ਐ
ਅੱਛਾ ਅ ਫਿਰ ਤੁਸੀਂ ਸ਼ੋਪਿੰਗ ਕਿੱਥੋਂ ਕਰਦੇ ਹੋ ਔਨਲਾਈਨ ਜਾਂ ਔਫਲਾਈਨ
ਯਾਰ ਉਹੀ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਓਨਲਾਈਨ ਸ਼ੋਪਿੰਗ ਕਰਾਂ ਤੇ ਓਫਲਈਨ ਸ਼ੋਪਿੰਗ ਕਰਾ ਕਦੋਂ ਮੇਰਾ ਮਨ ਕਰਦਾ ਹੈ ਕਿ ਮੈਂ ਅ ਔਫਲਾਈਨ ਜਾ ਕੇ ਸਮਾਨ ਖਰੀਦ ਲਾਂ ਤੇ ਉਹ ਉਹਦੇ ਵਿੱਚ ਕੁਆਲਿਟੀ ਵੀ ਪਤਾ ਲੱਗ ਜਾਂਣੀ ਐ ਪਰ ਕਦੇ ਮੇਰਾ ਮਨ ਕਰਦਾ ਕਿ ਉਹ ਫਲਾਈਨ ਕੌਣ ਜਾਏ ਉਹ ਕੌਣ ਜਾਏਗਾ ਕੌਣ ਜਾ ਕੇ ਉਹਨਾਂ ਨੂੰ ਵਖ ਰਖੇਗਾ ਮਤਲਬ ਤੁਸੀਂ ਕਿੰਨੀਆਂ ਐਨਰਜੀਆਂ ਨਾਲ ਲੱਗਦੀ ਐ
ਹਾਂਜੀ ਇਹ ਆ ਜੇ ਆਪਾਂ ਔਨਲਾਈਨ ਸ਼ੋਪਿੰਗ ਕਰਦੇ ਆਂ ਤਾਂ ਇਹ ਮਤਲਬ ਆਪਾਂ ਰਾਤ ਨੂੰ ਵੀ ਕਰ ਸਕਦੇ ਹਾਂ ਦਿਨ ਵੇਲੇ ਵੀ ਕਰ ਸਕਦੇ ਹਾਂ ਕਦੇ ਬੰਦ ਨੀ ਹੁੰਦੀਆਂ। ਹੁਣ ਆਫਲਾਈਨ ਦੁਕਾਨਾਂ ਤੇ ਤਾਂ ਇੱਕ ਟਾਈਮ ਹੁੰਦਾ ਉਸ ਟਾਈਮ ਤੇ ਆਪਾਂ ਜਾ ਕੇ ਕੱਪੜੇ ਖਰੀਦ ਸਕਦੇ ਹਾਂ। ਇਹ ਵੀ ਆ ਪਰ ਜਦੋਂ ਔਨਲਾਈਨ ਆਪਾਂ ਕੱਪੜੇ ਖਰੀਦਾਂਗੇ ਤਾਂ ਉਹਦਾ ਜਿਹੜਾ ਆਪਣਾ ਸਾਈਜ਼ ਆ। ਜਿਵੇਂ ਜੁੱਤੀ ਲੈਣੀ ਆ ਉਹਦਾ ਸਾਈਜ਼ ਕੱਪੜਾ ਉਹਦਾ ਕਲਰ ਵਗੈਰਾ ਉਹ ਥੋੜਾ ਜਿਹਾ ਚੇਂਜ ਨਹੀਂ ਹੋ ਕੇ ਆਉਂਦਾ। ਫੇਰ ਔਖਾ ਹੋ ਜਾਂਦਾ ਆਪਾਂ ਨੂੰ ਤੇ ਫਲਾਈਨ ਚ ਏਂ ਆ ਆਪਾਂ ਆਪਣੀਆਂ ਅੱਖਾਂ ਨਾਲ ਸਾਰਾ ਕੁਛ ਦੇਖ ਲੈਂਦੇ ਆ। ਤਾਂ ਉਹ ਚੀਜ਼ਾਂ ਦੇਖ ਲੈਂਦੇ ਹਾਂ ਤਾਂ ਉਹ ਆਪਾਂ ਨੂੰ ਮਤਲਬ ਆਪਾਂ ਨੂੰ ਸਾਰੀ ਸੈਟਿਸਫੈਕਸ਼ਨ ਹੋ ਜਾਂਦੀ ਹੈ। ਕਿ ਉਹ ਚੀਜ਼ਾਂ ਵਧੀਆ ਨੇ। ਤੇ ਉਹਦਾ ਰੇਟ ਵੀ ਆਪਾਂ ਸਹੀ ਕਰ ਲੈਂਨਦੇ ਹਾਂ ਹੁਣ ਓਨਲਾਈਨ ਚ ਤਾਂ ਜੋ ਰੇਟ ਆ ਉਹੀ ਰ ਰੱਖ ਸਕਦੇ ਹਾਂ ਆਪਾਂ ਨਾ ਘਟਾ ਸਕਦੇ ਨਾ ਵਧਾ।
ਮਤਲਬ ਕਿ ਨਾ ਬਾਹਰ ਤੋਂ ਵੇਖੋ ਤੁਸੀਂ ਮਤਲਬ ਜਿਹੜੇ ਅਸੀਂ ਔਫਲਾਈਨ ਸ਼ੋਪਿੰਗ ਕਰਦੇ ਨਾ ਉਸ ਤੋਂ ਕਰਕੇ ਡਿਸਕਾਊਂਟ ਵੀ ਨਹੀਂ ਮਿਲਦਾ ਹੈਗਾ। ਉਹ ਕਹਿੰਦੇ ਨੇ ਅਸੀਂ ਟੈਨ ਪਰਸੈਂਟ ਟਵੰਟੀ ਪਰਸੈਂਟ ਬਸ ਇਨਾ ਹੀ ਡਿਸਕਾਂਉਟ ਦਿੰਦੇ ਨੇ। ਕਦੇ ਕਦੇ ਤਾਂ ਇਹ ਵੀ ਨੀ ਦਿੰਦੇ ਹ ਪਰ ਆਫਲਾਈਨ ਤੁਸੀਂ ਵੇਖੋ ਕਿੰਨੇ ਔਨਲਾਈਨ ਤੁਸੀਂ ਵੇਖੋ ਕਿੰਨੇ ਅ ਅਸੀਂ ਕੂਪਨ ਲਗਾ ਸਕਦੇ ਹੈ ਕਿੰਨੀ ਚੀਜ਼ਾਂ ਹੁੰਦੀਆਂ ਨਾ ਉਹ ਯੂਜ ਕਰਕੇ ਤੁਹਾਨੂੰ ਕੰਮ ਕ ਪੜ ਜਾਂਦਾ ਹੈ। ਪਰ ਨਹੀ ਯਾਰ ਮੈਨੂੰ ਆਫ ਔਨਲਾਈਨ ਸ਼ੋਪਿੰਗ ਦਾ ਨਾ ਡਰ ਬੜਾ ਪੈਦਾ ਹੈ।
ਹਾਂਜੀ ਔਨਲਾਈਨ ਚ ਐਵੇਂ ਆ ਫਰੋਡ ਹੋਣ ਦਾ ਚਾਂਸ ਜ਼ਿਆਦਾ ਹੁੰਦਾ। ਕੋਈ ਚੀਜ਼ ਤਾਂ ਆਪਣੀ ਆ ਜਾਂਦੀ ਆ। ਕੋਈ ਨਹੀਂ ਆਉਂਦੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਮੈਂ ਪਿਛਲੇ ਮਹੀਨੇ ਅ ਔਨਲਾਈਨ ਹੈਡਫੋਨ ਮੰਗਵਾਏ। ਅਤੇ ਉਥੇ ਦਖਾਏ ਹੋਏ ਸੀ ਉਹਦੀ ਇੰਨੀ ਵਧੀਆ ਕੁਆਲਿਟੀ ਅਤੇ ਉਹਦੇ ਇੰਨੇ ਮਤਲਬ ਇੱਥੇ ਔਨਲਾਈਨ ਤੇ ਪੰਦਰਾਂ ਸੌ ਦੇ ਮਿਲ ਰਹੇ ਸੀ ਜਦਕਿ ਆਫਲਾਈਨ ਬਾਰਾਂ ਸੌ ਦੇ ਸੀ। ਪਰ ਮੈਨੂੰ ਇਹ ਸੀਗਾ ਕਿ ਉਹ ਵਧੀਆ ਹੋਣਗੇ। ਪਰ ਉਹ ਜਦੋਂ ਆਏ ਉਹ ਬਹੁਤ ਬੇਕਾਰ ਸੀਗੇ ਜੋ ਆਪਣੀ ਮਾਰਕੀਟ ਚ ਪੰਜ ਸੌ ਦੇ ਰੇਟ ਚ ਮਿਲ ਰਹੇ ਆ ਕੁਛ ਹੁੰਦਾ ਹਾਂ ਕੋਈ ਕੋਈ ਚੀਜ਼ ਵਧੀਆ। ਵਧੀਆ ਨਿਕਲਦੀ ਹੈ ਕੋਈ ਕੋਈ ਨਹੀਂ ਮ ਨਿਕਲਦੀ ਹੈਗੀ। ਪਰ ਆਫਲਾਈਨ ਚ ਇਹ ਆ ਕਿ ਆਪਾਂ ਦੁਕਾਨਾਂ ਚ ਸਿਰਫ ਉਹੀ ਸਮਾਨ ਲੈ ਸਕਦੇ ਹਾਂ ਜੋ ਸਟਾਕ ਵਿੱਚ ਹੋਏਗਾ ਠੀਕ ਹੈ ਨਾ।
ਹਾਂ ਨਹੀਂ ਯਾਰ ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਵੀ ਨਾ ਮੇਰੇ ਘਰ ਤੇ ਮਤਲਬ ਮੇਰੀ ਭੈਣ ਦਾ ਵਿਆਹ ਥਾ। ਤਾਂ ਮੈਂ ਉਸ ਕਰਕੇ ਨਾ ਇੱਕ ਬੜਾ ਸੋਹਣਾ ਲਹਿੰਗਾ ਆਪਣਾ ਔਨਲਾਈਨ ਔਡਰ ਕੀਤਾ ਹੈ ਤਾਂ ਮੇਰਾ ਮਨ ਹੀ ਨਹੀਂ ਕਰਦਾ ਹੈਗਾ ਉਹਨਾਂ ਦੇ ਮਤਲਬ ਮੇਰੀ ਤਬੀਅਤ ਵੀ ਠੀਕ ਨੀ ਥੀ ਤੇ ਮੈਂ ਹੁਣ ਮਨ ਹੀ ਨੀ ਕਰਦਾ ਕਿ ਮੈਂ ਜਾ ਕੇ ਉੱਥੇ ਅਟੈਂਡ ਕਰ ਲਾਂ ਸ਼ਾਦੀ ਫਿਰ ਐਂਡ ਮੂਮੈਂਟ ਤੋਂ ਮੇਰਾ ਡਿਸਾਈਡ ਹੁੰਦਾ ਕਿ ਚਲੋ ਅਸੀਂ ਚੱਲਦੇ ਹਾਂ ਆਪਾਂ। ਤੋਂ ਮੈਂ ਓਨਲਾਈਨ ਲਹਿੰਗਾ ਉਡਰ ਕੀਤਾ ਉਹ ਭਈਆ ਇੰਨਾ ਬੇਕਾਰ ਇੰਨਾ ਬੇ ਬੇਕਾਰ ਮਤਲਬ ਮੈਂ ਔਨਲਾਈਨ ਉਹਨੂੰ ਵੇਖਿਆ ਮਤਲਬ ਉਹ ਤੋਂ ਵਧੀਆ ਲੱਗ ਰਹਾ ਥਾ ਮੈਨੂੰ। ਔਰ ਸਾਇਜ਼ ਹੀ ਮੈਂ ਇੱਕਦਮ ਸਹੀ ਸਿਲੈਕਟ ਕੀਤਾ। ਉਹ ਜਿਹੜਾ ਆਇਆ ਮੈਨੂੰ ਤੇ ਮੈਂ ਉਹਨਾਂ ਨੂੰ ਵੇਖ ਕੇ ਇੰਨਾ ਸ਼ੌਕ ਹੁੰਦੀਆਂ ਨੇ ਨਾ ਮਤਲਬ ਮੈਂ ਤੁਹਾਨੂੰ ਕੀ ਦੱਸਾ ਪੂਰਾ ਲਹਿੰਗਾ ਛਿਜਿਆ ਹੋਇਆ ਔਰ ਮਤਲਬ ਪੂਰੇ ਲਹਿੰਗੇੇ ਮੇਂ ਕੋਈ ਲਹਿੰਗਾ ਵਾਲੀ ਬਾਤ ਹੀ ਨਹੀਂ ਥੀ
ਹਾਂਜੀ ਇਹ ਤਾਂ ਹੁੰਦਾ ਮੈਂ ਵੀ ਇੱਕ ਨਾ ਅ ਟੋਪ ਕੇ ਮੰਗਵਾਇਆ ਸੀਗਾ ਔਨਲਾਈਨ ਤੇ ਉਹਦੇ ਸਾਈਜ਼ ਨਾ ਮੈਂ ਸੈੱਟ ਸਹੀ ਕੀਤਾ ਸੀਗਾ ਮਤਲਬ ਜੋ ਮੇਰੇ ਸਾਈਜ਼ ਸੀਗਾ ਨਾ ਮੈਂ ਉਹ ਤੋਂ ਵੀ ਥੋੜ੍ਹਾ ਲੰਬਾ ਕੀਤਾ ਤੇ ਉਹ ਇੰਨਾ ਜ਼ਿਆਦਾ ਉੱਚਾ ਆ ਗਿਆ ਨਾ ਹੁਣ ਉਦਾ ਕੋਈ ਫਾਇਦਾ ਪਤਾ ਨਹੀਂ ਹੁੰਦਾ ਉਹ ਤਾਂ ਐਮ ਹੀ ਪਿਆ ਰਹਿੰਦਾ ਨਾ ਤਾਂ ਉਹ।
ਔਰ ਪਤਾਂ ਐ ਮੈਂ ਕਦੇ ਕਦੇ ਤਾਂ ਐਸੇ ਔਨਲਾਈਨ ਜਬ ਸਕੋ ਰੀਲ ਸਕੋਾਲਾਂ ਕਰਦੀਆਂ ਹਨ ਮੈਂ ਬੈਠ ਤੇ ਉਹ ਐਡ ਨੀ ਆਉਂਦੀਆਂ ਨੇ ਤਾਂ ਮੈਂ ਉਸ ਤੇ ਵੀ ਕਰਕੇ ਇੱਕ ਵਾਰੀ ਸ਼ੋਪਿੰਗ ਕੀਤੀ ਹੈ ਮੈਂ ਇੱਕ ਸਵੈਟਰ ਮੰਗਵਾਆ ਸੀ ਸਰਦੀਆਂ ਦਾ। ਤੋ ਮੈਂ ਔਡਰ ਕੀਤਾ ਮੈਂ ਬੜੀ ਐਕਸਾਈਟਡ। ਹੁੰਦੀ ਨੀ ਕਿ ਮੇਰਾ ਤ ਸਵੈਟਰ ਆ ਆਣੇ ਵਾਲਾ ਹੁੰਦਾ ਹੈ ਮੈਂ ਬੜੀ ਐਕਸਾਈਟਿਡ ਸੀ। ਉਹ ਜਿਹੜਾ ਆਇਆ ਮੈਂਨੂੰ ਓਪਨ ਕੀਤਾ ਉਹ ਪੂਰਾ ਸਵੈਟਰ ਖ਼ਰਾਬ ਮਤਲਬ ਮੈਂ ਉਹਨਾਂ ਦੀ ਰਿਟਰਨ ਰਿਕੁੈਸਟ ਵੀ ਰੇਜ਼ ਕੀਤੀ ਹੈ। ਪਰ ਅੱਜ ਤੁਸੀਂ ਵੇਖ ਲਓ ਗਰਮੀਆਂ ਆ ਗਈਆਂ ਨੇ। ਪਰ ਉਹ ਸਵੈਟਰ ਅੱਜ ਤੋਂ ਵਾਪਿਸ ਨਹੀਂ ਹੁੰਦਾ ਮੇਰੇ ਅਕਾਊਂਟ ਤੋਂ ਨੱਬੇ ਹਜ਼ਾਰ ਤੋਂ ਔਰ ਘੱਟ ਗਏ ਨੇ ਮਤਲਬ ਉਹ ਮੈਂ ਕਿਸੇ ਫਰੋਡ ਦ ਕਾਲ ਉਠਾ ਦੇਿੰਦਾ ਉਹ ਮੈਨੂੰ ਕਹਿੰਦੇ ਕਿ ਤੁਹਾਡੇ ਤੁਹਾਨੂੰ ਸਵੈਟਰ ਵਾਪਿਸ ਕਰਨਾ ਹੈਗਾ ਤਾਂ ਮੈਂ ਕਹ ਮੈਂ ਨੇ ਹਾਂ ਕਰਕੇ ਉਹਨਾਂ ਨੂੰ ਆਪਣਾ ਸਭ ਕੁਝ ਉਹ ਟੀ ਪੀ ਦੇ। ਦਿੰਦਾ ਉਸ ਤੋਂ ਬਾਅਦ ਮੇਰਾ ਬਸ ਅਕਾਊਂਟ ' ਪੈਸੇ ਹੀ ਮਤਲਬ ਤੁਸੀਂ ਸਮਝੋ ਕਿ ਸਾਰੇ ਹੀ ਨਿਕਲ ਗਏ ਨੇ। ਹੈਲੋ। ਹੈਲੋ। ਪੈਣੇ ਤੁਸੀਂ ਕਿ